ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਐ?
ਵਧੀਆ, ਤੁਸੀਂ ਸੁਣਾਓ?
ਵਧੀਆ, ਕੀ ਕਰ ਰਹੇ ਸੀ?
ਕੁਛ ਨਹੀਂ ਬਸ ਮੁੈਂ ਰੋਟੀ ਬਣਾ ਕੇ ਫਰੀ ਹੋਈ ਸੀ।
ਹਾਂ ਮੈਂ ਸੋਚਿਆ ਚਲੋ ਫੋਨ ਕਰਨਾ।
ਅੱਛਾ, ਹੋਰ ਤੁਸੀਂ ਕੀ ਕਰ ਰਹੇ ਹੋ?
ਕੁਛ ਨੀ ਕੰਮ ਕਰ ਰਹੀ ਸੀਗਾ ਥੋੜਾ ਜਿਹਾ ਕੋਲੇਜ।
ਅੱਛਾ।
ਹੋਰ ਆ ਗਏ ਸਾਰੇ।
ਨਹੀਂ ਵੀਰਾ ਰਹਿ ਗਿਆ, ਬਸ ਉਹਦਾ ਹੀ ਵੇਟ ਕਰ ਰਹੀ ਸੀ ਬਾਰਿਸ਼ ਆ ਰਹੀ ਹੈ ਬਹੁਤ ਤੇਜ਼। ਬਸ ੳ ਆ ਰਿਹਾ ਹੋਏਗਾ।
ਅੱਛਾ ਤੁਹਾਡੇ ਕੋਲ ਰਹਿੰਦਾ ਵੀਰਾ?
ਹਾਂਜੀ।
ਅੱਛਾ ਬੱਚੇ ਸੋ ਗਏ?
ਹਾਂ ਇੱਕ ਤੇ ਸੋ ਗਿਆ, ਗੁੜੀਆਂ ਉੱਠੀ ਦੀ ਹਜੇ। ਉਹ, ਆਪਣੇ ਪਾਪਾ ਕੋਲ ਬੈਠੀ ਹੈ, ਰੋਟੀ ਖਾ ਰਹੀ ਹੈ।
ਅੱਛਾ, ਤੁਸੀਂ ਕਰ ਲਿਆ ਡਿਨਰ?
ਹਾਂਜੀ, ਬਸ ਹੁਣੇ ਕੀਤਾ, ਹੁਣੇ ਵਿਹਲੇ ਹੋਏ, ਬਸ ਵੀਰੇ ਦਾ ਇੰਤਜ਼ਾਰ ਕਰ ਰਹੇ ਹਾਂ, ਵੀਰਾ ਆ ਜਾਏ।
ਅੱਛਾ। ਹੋਰ, ਮੈਂ ਕਿਹਾ, ਮੈਂ ਕੱਲ ਮਾਰਕੀਟ ਜਾਣਾ ਪੁੱਛਾਂ? ਸੂਟ, ਵਗੈਰਾ ਦਾ ਵੀ। ਕਿਵੇਂ, ਦੇ ਚੱਲ ਰਹੇ ਆ? ਸ਼ਾਇਦ ਤੁਹਾਡੀ ਚੋਇਸ ਅੱਛੀ ਲੱਗੀ, ਮੈਨੂੰ ਵੇਖ ਕੇ।
ਅੱਛਾ।
ਕਿੱਦਾਂ ਦੇ ਚੱਲ ਰਹੇ ਨੇ, ਸੂਟ ਵਗੈਰਾ?
ਮੈਂਨੂੰ ਤੇ, ਦੇਖੋ ਸਿੰਪਲ ਹੀ ਪਸੰਦ ਆਉੰਦੇ, ਮੈਨੂੰ ਜ਼ਿਆਦਾ ਉਹ ਨਹੀਂ ਪਸੰਦ, ਚੱਟਕ- ਪੱਟਕ ਹੋ ਗਿਆ ਜਾਂ ਜਿਆਦਾ ਹੋ ਗਿਆ। ਜੋ ਨਾਰਮਲ ਰੋਇਲ ਲੁਕ ਜੇ ਹੁੰਦੇ ਨਾ, ਉੱਦਾਂ ਦੇ ਪਸੰਦ ਆਉਂਦੇ ਬਸ।
ਅੱਛਾ, ਫਿਰ ਤੁਸੀਂ ਕਿੱਥੋਂ ਲੈਂਦੇ ਹੋ?
ਮੈਂ, ਜੈਪੁਰ ਤੋਂ।
ਕੋਈ ਭੇਜਦਾ, ਯਾ ਫਿਰ, ਮੰਗਵਾਉਂਦੇ ਹੋ ਏਦਾਂ ਹੀ?
ਨਹੀਂ ਮੰਗਵਾਦੀ ਹਾਂ, ਮੈਂ ਆਪਣੀ ਮੰਮਾ ਕੋਲੋਂ
ਹਾਂ, ਹੋਰ ਉੱਥੇ ਮੌਸਮ ਕਿਵੇਂ ਦਾ ਹੈ? ਠੰਡਾ ਹੋ ਗਿਆ ਹੋਣਾ ਬਹੁਤ
ਇੱਥੇ ਵੀ ਬਹੂਤ ਠੰਡਾ, ਔਰ, ਇੱਥੇ ਬਹੁਤ ਬਾਰਿਸ਼ ਹੋ ਰਹੀ ਹੈ, ਬਹਤ ਜ਼ਿਆਦਾ
ਤਾਂ ਕਿੱਥਿਆ ਤੁਸੀਂ ਉੱਤਰਾਖੰਡ ਵਾਲੇ ਸਾਈਡ ਹੋ?
ਹਾਂਜੀ।
ਅੱਛਾ।
ਹੋਰ।
ਸਕੂਲ ਖੁੱਲ ਗਏ ਬੱਚਿਆਂ ਦੇ, ਹੈਲੋ। ਹੈਲੋ, ਹੈਲੋ, ਆਵਾਜ਼ ਨਹੀਂ ਆ ਰਹੀ? ਹੈਲੋ। ਹੈਲੋ।